ਹੈਲੋ।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
ਹੋਰ ਕੀ ਹਾਲ ਨੇ?
ਵਧੀਆ‌।
ਹੋਰ ਕੀ ਰੇ ਓ?
ਕੁਝ ਨੀ ਬੈਠੇ ਆ।
ਅੱਛਾ ਜੀ।
ਹਾਂਜੀ।
ਹੋਰ ਚਾਹ ਪੀ ਲੀ?
ਨਾ, ਨਾ ਅਸੀਂ ਨੀ ਪੀਦੇ।
ਸ਼ਾਮੀ ਚਾਹ ਨੀ ਪੀਦੇ?
ਨਾ-ਨਾ ਅਸੀਂ ਨੀ ਪੀਦੇ। ਤੁਸੀਂ ਪੀ ਲੀਤੀ ਏ?
ਮੈਂ ਸੌ ਸੋਲ ਲੈਤੀ ਤੀ ਗੀ, ਹਾਂ। ਦੇਖਣਾ ਪੀਨੀ ਓ ਦੇਖਣਾ ਪੀਨੀ ਸੋ ਰੀ ਆ।
ਅੱਛਾ, ਕੀ ਕਰਦੇ ਪ‌ਏ ਓ?
ਬਸ ਹੁਣ ਸੋ ਕੇ ਈ ਉੱਠੇ।
ਅੱਛਾ, ਏਨੀ ਲੇਟ?
ਆਹੋ ਬਸ ਕੋਈ ਕੰਮ ਨੀ ਹੈਗਾ ਸੀ।
ਅੱਛਾ, ਹੋਰ ਤੁਸੀਂ ਮੂਵੀ ਵੇ ਮੂਵੀ ਦੇਖਦੇ ਓ ਜਾਂ ਨਾਟਕ?
ਹਾਂਜੀ ਮੈਂ ਮੂਵੀ ਵੀ ਵੇਖ ਲੈਨੀ ਆ।
ਅੱਛਾ।
ਹਾਂਜੀ।
ਹੋਰ?
ਹੋਰ ਤੁਸੀਂ ਕੀ ਵੇਖਦੇ ਓ?
ਅਸੀਂ ਤੇ ਫੋਨ ਵੇਖਦੇ ਆ।
ਅੱਛਾ। ਫੋਨ ਵਿੱਚ ਕੀ ਵੇਖਦੇ ਓ?
ਅਸੀਂ ਫੋਨ ਵਿੱਚ ਵੀਡੀਓ ਵੇਖਣੇ ਆ, ਰੀਲਾਂ ਵੇਖਣੇ ਆ।
ਅੱਛਾ ਜੀ। ਸੀਰੀਅਲ ਨੀ ਵ
ਨਾ-ਨਾ ਅਸੀਂ ਨੀ ਵੇਖਦੇ ਸੀਰੀਅਲ।
ਅੱਛਾ ਜੀ।
ਹੋਰ
ਵਧੀਆ ਤੁਸੀ ਦੱਸੋ
ਬਸ ਵਧੀਆ
ਸੋਨਦੇ ਨੀ ਹੈਗੇ ਦੋਪੈਰੀ
ਨਾ ਅਸੀ ਨੀ ਸੌੰਦੇ
ਕਿਉਂ?
ਨਾ, ਨੀਂਦ ਈ ਨੀ ਆਂਦੀ।
ਅੱਛਾ ਜੀ।
ਕੁੱਝ ਵੀ ਕਰ ਲੈਂਣੇ ਆਂ।
ਫੇਰ ਤਾਂ ਠੀਕ ਐ, ਹਾਂਜੀ
ਕੁਝ ਵੀ ਕਰ ਲੈਂਣੇ ਆਂ ਬੈ ਕੇ, ਕਦੀ ਕੁੱਝ-ਕਦੀ ਕੁੱਝ ਟੈਮ ਪਾਸ ਆਸਤੇ
ਅੱਛਾ ਜੀ।
ਹਾਂਜੀ।
ਔਰ
ਬਸ ਵਧੀਆ।
ਆਂ-
ਤੁਸੀਂ ਗਏ ਨੀ
ਤੁਸੀ ਜਾਓ ਕਿੱਥੇ ਜਾਣਾ?
ਨਾ-ਨਾ ਅਸੀਂ ਤੇ ਬਈ ਕਿੱਥੇ ਨੀ ਜਾਂਦੇ।
ਅੱਛਾ।
ਸਾਡੀ ਬੂਆ ਆਈ
ਮੈਂ ਹੁਣ ਨੀਚੇ ਆ ਅੱਛਾ ਜੀ, ਛੁੱਟੀਆਂ ਚ
ਹਾਂਜੀ, ਛੁੱਟੀਆਂ ਮਨਾਣ
ਆਏਂਗੇ ਰਾਤੀ ਸ਼ਐਦ, ਨਾ-ਨਾ ਰਾਤੀ ਆਨਗੇ ਸ਼ਐਦ, ਕੈ ਤੇ ਰੇ ਸੀ ਆਣਗੇ।
ਅੱਛਾ।
ਐ ਨੀ ਪਤਾ ਕਦ ਆਨ
ਅੱਛਾ ਜੀ। ਹੋਰ
ਐ ਤੁਆਡੇ ਪਿੱਛੋਂ ਵਾਜਾਂ ਬੜੀਆਂ ਆ ਰੀਈਆਂ ਨੇ
ਹਾਂਜੀ
ਪਲਾ ਪਿੱਛੋਂ ਵਾਜਾ ਆ ਰੀਆ ਸੀ
ਨਈ-ਨਈ ਕੋਈ ਨੀ ਐ।
ਤੁਸੀਂ
ਨਾ-ਨਾ ਅਸੀ ਨੀ ਗਏ।
ਨਈ ਗੁਰਦੁਆਰੇ ਦੇ ਕੋਲ ਰੈਦੇ‌ ਓ ਤੁਸੀ
ਹਾਂਜੀ ਗੁਰਦੁਆਰੇ ਦੇ ਕੋਲ ਰੈਣੇ ਆ, ਬਿਲਕੁਲ ਟੱਕਰ ਤੇ
ਆਹੋ ਤਾਂ ਈ ਪਿੱਛੋਂ ਆਵਾਜ਼ਾਂ ਆਂਰੀਯਾ ਨੇ ਗੁਰਦੁਆਰੇ ਦੀਆਂ
ਹਾਂਜੀ-ਹਾਂਜੀ, ਓਰ ਤੁਸੀਂ ਨੀ ਜਾਂਦੇ?
ਨਾ, ਆਪਾਂ ਸਵੇਰੇ ਮੱਥਾ ਟੇਕ
ਅੱਛਾ, ਹੋਰ ਤੁਸੀਂ ਦੁਪੈਰੇ ਕੀ ਬਨਾਯਾ?
ਆਪਾਂ ਦੁਪੈਰੀ ਬਣਾਏ ਨੇ ਆਲੂ-ਕੋਫਤੇ।
ਅੱਛਾ, ਖਾ ਲੈਂਦੇ ਨੇ ਸਾਰੇ?
ਖਾ ਲੈਂਦੇ ਨੇ, ਬੱਚੇ ਨੀ ਖਾਂਦੇ, ਫੇਰ ਬੱਚਿਆਂ ਵਾਸਤੇ ਚਾਵਲ ਬਣਾਏ ਸੀ।
ਅੱਛਾ। ਕੇੜੇ ਨਮਕੀਨ ਆਲੇ? ਅੱਛਾ।
ਹਾਂਜੀ, ਮੁੰਡਾ ਤੇ ਮੇਰਾ ਹੁੰਦਾ ਨੀ ਨਾ ਦਿੰਨੇ।
ਅੱਛਾ, ਕੀ ਕਰਦਾ ਏ?
ਕੀ ਕਰਦਾ ਏ?
ਲੋਟੇਆਂ ਦਾ ਜੀ।
ਅੱਛਾ।
ਹਾਂਜੀ।
ਤਾਨੂੰ ਕੀ-ਕੀ ਬਣਾਣਾ ਆਂਦਾ ਏ।
ਮੈਂ ਸਬ ਕੁਜ ਬਣਾ ਲੈਨੀ ਆਂ।
ਕੀ-ਕੀ?
ਮਤਲਬ ਕੀ, ਰੋਟੀ ਸਬਜ਼ੀ?
ਅ ਕੋਈ ਡਿਸ਼ ਵਗੈਰਾ?
ਡਿਸ਼ ਕਦੇ ਮਕਰੋਨੀ, ਪਾਸਤਾ, ਚੌਮੀਨ ਆਹ ਚੀਜਾ
ਹਾਂਜੀ
ਏ ਚੌਮੀਨ, ਪਾਸਤਾ ਵਗੈਰਾ ਬਣਾ ਲੈਨੀਂ ਆਂ।
ਅੱਛਾ, ਬਜ਼ਾਰੋਂ ਨੀ ਲਿਆਂਦੇ? ਬਾਜ਼ਾਰੋਂ ਨੀਂ ਲਿਆਂਦੇ?
ਬਜਾਰੋਂ ਲੈਨੇਆ, ਬਜਾਰੋਂ ਲੈਨੇਆਂ।
ਹੁਣ ਤਾਂ ਬਜਾਰੋਂ ਈ ਮੰਗਾ ਰੇਆਂ। ਗਰਮੀ ਬਓਤ ਏਨਾ, ਗਰਮੀ ਚ ਤਾਨੂੰ ਪਤਾ ਨੀਂ ਬਣਾਈ ਜਾਂਦੀਂ।
ਸਹੀ ਗੱਲ ਏ, ਹੁਣ ਅਸੀਂ ਮੰਗਾਵਾਂ ਗੇ ਸ਼ੈਦ ਰਾਤੀ ਆਣਗੇ ਨਾ। ਵੇਖਾਂਗੇ।
ਕੁਛ ਨਾ ਕੁਛ ਮੰਗਾਵਾਂਗੇ, ਐਵੇਂ ਅੱਛਾ ਨਈਂ ਲੱਗਦਾ ਨਾ ਫੇਰ, ਕੋਈ ਆਏ
ਹੰਜੀ
ਹੋਰ
ਵਦੀਆ ਜੀ ਵਦੀਆ।
ਬਸ ਵਦੀਆ, ਕੱਪੜੇ ਕੋਈ ਨੀ ਤੋਤੇ ਤੁਸੀਂ?
ਨਾ ਮੈਂ, ਕੱਲ ਤੋ
ਅੱਛਾ, ਹੋਰ ਅੱਜ ਇੰਨੀ ਧੂਪ ਹੈਗੀ ਈ ਏ ਨਾ ਅੱਜ ਐਨੀ ਗਰਮੀ ਪੈ ਰਹੀ ਹੈ ਨਾ ਬਹੁਤ ਜਿਆਦਾ।
ਨਹੀਂ ਸਾਡੇ ਤੇ ਇਥੇ ਸਵੇਰੇ ਮੌਸਮ ਠੀਕ ਹੈਗਾ ਸੀ।
ਹੁਣ ਤੇ ਧੂਪ ਹੈਗੀ ਆ ਐਥੇ
ਅੱਛਾ!
ਤਾਂਹਿ ਲੋਕਾਂ ਦੇ ਬੀ ਪੀ ਲੋਅ ਹੁੰਦੇ ਪਏ ਨੇ ਤਾਂ ਹੀ ਲੋਕਾਂ ਦੇ ਬੀ ਪ ਬੀ ਪੀ ਲੋਅ ਹੁੰਦੇ ਪਏ ਨੇ ਬਿਮਾਰੀਆਂ ਲੱਗਦੀਆਂ ਪਈਆਂ ਨੇ ਐਹ ਮੌਸਮ ਦੇ ਚੱਕਰ ਵਿੱਚ
ਹਾਂਜੀ, ਹਾਂਜੀ
ਹੋਰ
ਹੋਰ ਤੁਸੀਂ ਸੁਣਾਓ?
ਬਸ ਵਧੀਆ ਜੀ ਚੱਲੀ ਜਾ ਰਹੀ ਗੱਡੀ ਟੈਮ ਪਾਸ ਹੋ ਰਿਹਾ ਵਧੀਆ
ਚੱਲਣੀ ਚਾਹੀਦੀ ਏ ਗੱਡੀ
ਹਾਂਜੀ
ਹੋਰ ਮਾਤਾ ਠੀਕ ਏ ਦੂਜੀ?
ਹਾਂਜੀ ਦੂਜੀ ਮਾਤਾ ਠੀਕ ਨੇ
ਅੱਛਿਆ
ਗੱਲ ਹੋ ਗਈ ਸੀ ਉਨਾਂ ਨਾਲ
ਨਾ ਨਾ ਇੰਨਾ ਟੈਮ ਹੋ ਗਿਆ ਐ ਅੰਬਰਸਰ ਜਾਂਦੇ ਹੋ ਕਿਹੜੀ ਟ੍ਰੇਨ ਤੇ ਜਾਂਦੇ ਹੋ?
ਆਪਾਂ ਚਾਰ
ਤੇ ਆਂਦੇ
ਆਂਦੇ ਓ ਤੁਹਾਡੀ ਮਰਜ਼ੀ ਹੈਗੀ ਏ ਅਗਲੇ ਦਿਨ ਆਣਾ ਕਿ ਰੁਕ ਕੇ ਆਣਾ ਉਹ ਤੁਹਾਡੇ ਉੱਪਰ ਹੈਗਾ
ਵੈਸੇ ਕਿਹੜੀ ਟ੍ਰੇਨ ਬੈਸਟ ਹੈਗੀ ਏ ਵਧੀਆ ਹੈਗੀ ਏ
ਉੱਪਰੋਂ ਉ ਸਵਾ ਛੇ ਵਜੇ ਚੱਲਦੀ ਟ੍ਰੇਨ ਇੱਕ
ਅੱਛਾ
ਕਿੰਨੇ ਵਜੇ ਚੱਲਦੀ ਏ
ਉੱਥੇ ਬਾਹਰ
ਅੱਛਿਆ ਕਿੰਨੇ ਘੰਟੇ ਲੱਗਦੇ ਨੇ ਬਾਰਾਂ- ਛੇ ਛੇ ਘੰਟੇ ਲਗਦੇ ਨੇ
ਹਾਂਜੀ ਛੇ ਘੰਟੇ ਲੱਗ ਜਾਂਦੇ ਨੇ
ਅੱਛਾ ਉੱਥੋਂ ਦਾ ਫੇਮਸ ਕੀ ਹੈਗਾ ਏ‌?
ਉਥੇ ਦਾ ਫੇਮਸ ਆਮ ਪਾਪੜ ਪਾਪ
ਐਹ ਚੀਜ਼ਾਂ ਕੱਪੜੇ
ਸਹੀ ਗੱਲ ਐ ਜੀ
ਹਾਂਜੀ।
ਕੱਪੜੇ ਠੀਕ ਹੁੰਦੇ ਨੇ।
ਹਾਂ, ਤੁਹਾਡੇ ਵੀ ਕੋਈ ਕੱਪੜੇ ਵੇਚਦਾ ਹੈ ਨਾ।
ਹਾਂਜੀ
ਤੁਹਾਡਾ ਰਿਲੇਟਿਵ ਕੋਈ ਕੱਪੜੇ ਵੇਚਦਾ ਨਾ।
ਹਾਂਜੀ- ਹਾਂਜੀ। ਮੇਰੀ ਚਾਚੀ ਵੇਚਦੀ ਏ। ਹਾਂਜੀ।
ਮੇਰੀ ਚਾਚੀ ਵੇਚਦੀ ਏ।
ਚਾਚੀ ਵੇਚਦੀ ਏ।
ਹਾਂਜੀ। ਅੱਛਾ ਜੀ। ਉਹ ਬ ਬਾਹਰੋਂ ਲਿਆਂਦੇ ਨੇ।
ਹਾਂ, ਬਸ ਫਿਰ ਓਹੀ ਲਿਆਂਦੇ ਨੇ ਵਧੀਆ ਨੇ ਮਾਲ।
ਅੱਛਾ- ਅੱਛ ਕੁਪੜਾ ਉਂਦਾ।
ਹੂ, ਵਧੀਆ ਹੁੰਦਾ ਹੈ ਕੱਪੜਾ ਤੇ। ਰੇਂਜ ਦੇ ਉੱਥੇ ਹੈਗਾ ਵੈਸੇ ਤਾਂ ਕੱਪੜਾ ਵਧੀਆ ਹੁੰਦਾ ਹੈ।
ਅੱਛਾ ਤੁਸੀਂ ਅੱਛਾ। ਤੁਸੀਂ, ਤੁਸੀਂ ਲੈਂਦੇ ਹੋ ਸੂਟ।
ਹਾਂ ਦੋ- ਤਿੰਨ ਲਿੱਤੇ ਨੇ ਵਧੀਆ ਨਿਕਲੇ ਨੇ। ਲੀਤੇ ਣੇ ਦੋ- ਤਿੰਨ ਵਧੀਆ ਨਿਕਲੇ ਨੇ ਵਧੀਆ ਨਿਕਲਾ।
ਅੱਛਾ-ਅੱਛਾ। ਚਲੋ ਕੋਈ ਨੀ ਸਾਡਾ ਗੇੜਾ ਲੱਗਿਆ ਤੇ ਆਪਾਂ ਵੇਖਾਂਗੇ।
ਹਾਂ। ਤੁਸੀਂ ਵੀ ਆਣਾ ਚੱਕਰ ਮਾਰਨਾ।
ਹਾਂਜੀ-ਹਾਂਜੀ।
ਵਦੀਆਂ ਨੇ।
ਹੋਰ ਸੁਣਾਓ? ਅੱਛਾ ਫੈਂਸੀ ਹੈਗੇ, ਕੀਂ ਡੇਲੀ ਯੂਜ।
ਸਭ ਹੈਗੇ ਨੇ ਫੈਂਸੀ, ਡੇਲੀ ਯੂਸ, ਪਾਰਟੀਅਰ ਸਭ ਨੇ।
ਅੱਛਾ। ਚਲ।
ਹਾਂਜੀ-ਹਾਂਜੀ।
ਅੱਲੋਵਰ ਫੂਟ ਵੀ ਰੱਖੇ।
ਕਦੇ ਅੱਲੋਵਰ ਸੂਟ ਸਭ ਹੈਗੇ ਣੇ। ਚਲੋ ਠੀਕ ਹੈ ਮੈਂ ਫੇਰ ਕਰਨੀ ਆ ਠੀਕ ਐ।
ਹਾਂਜੀ।